ਹੈਲੋ ਹਾਂਜੀ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 ਹਾਂਜੀ ਕਿਵੇਂ ਹੋ ਹਾਂਜੀ
ਤੁਹਾਡੀ ਆਵਾਜ਼ ਬਹੁਤ ਕੱਟ ਕੱਟ ਕੇ ਆ ਰਹੀ ਹੈ
ਮੈਂ ਕਿਹਾ ਵਧੀਆ ਤੁਸੀਂ ਸੁਣਾਓ ਕੀ ਕਰ ਰਹੇ ਹੋ
ਹਾਂਜੀ ਵਧੀਆ ਤੁਸੀਂ ਦੱਸੋ ਕੁਛ ਨਹੀਂ ਹੈਲੋ
ਬੈ
ਅੱਛਾ
ਮੈਂ ਕਿਹਾ ਕੋਲ ਕਰਾਂ
ਅੱਛਾ ਅੱਛਾ ਚਲੋ ਵਧਿਆ ਗੱਲ ਹੈ। ਹੋਰ ਦੱਸੋ ਹੋਰ ਰੋਟੀ ਵਗੈਰਾ ਖਾ ਲਈ।
ਅੱਛਾ ਅੱਛਾ ਤੁਹਾਡੀ ਆਵਾਜ਼ ਨਾ ਬਹੁਤ ਕੱਟ ਕੱਟ ਕੇ ਆ ਰਹੀ ਹੈ।
ਹਾਂਜੀ ਸਭ ਵਧੀਆ ਤੁਸੀਂ ਦੱਸੋ ਹੂੰ
ਹੈਲੋ ਆ
ਹੋਰ ਦੱਸ ਨਹੀਂ ਕੱਟ ਕੱਟ ਕੇ ਆ ਰਹੀਏ ਬਹੁਤ ਅਵਾਜ਼
ਅੱਛਾ ਅੱਛਾ